ਹੈਲੋ ਸਤਿ ਸ੍ਰੀ ਅਕਾਲ ਜੀ। ਵਧੀਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੱਸੋ ਜੀ।
ਹੋਰ ਤੁਸ ਵਧੀਆ ਜੀ ਵਧੀਆ ਤੁਸੀਂ ਦੱਸੋ। ਮੌਸਮ ਕਿਹੋ ਜਿਹਾ ਹੈਗਾ ਤੁਹਾਡੇ ਉੱਥੇ।
ਮੌਸਮ ਤੇ ਜੀ ਕਦੀ ਬਾਰਿਸ਼ ਆ ਜਾਂਦੀ ਤੇ ਕਦੀ ਧੁੱਪ ਚੜ ਜਾਂਦੀ।
ਇੱਥੇ ਤੇ ਬੁਰਾ ਹਾਲ ਹੈ ਇੰਨੀ ਗਰਮੀ ਹੈਗੀ।
ਇੱਥੇ ਵੀ ਇੱਥੇ ਵੀ ਬੜੀ ਇੰਨੀ। ਇੰਨੀ ਜ਼ਿਆਦਾ ਉਮਰ ਸ ਬਹੁਤ ਜ਼ਿਆਦਾ।
ਹਾਂ ਸਾਡੇ ਏ ਉੱਥੇ ਵੀ ਬੜਾ ਬੁਰਾ ਹਾਲ ਹੈਗਾ ਅਸੀਂ। ਅ ਹਾਂ ਸਾਵਨ ਦੇ ਵਿੱਚ।
ਲੇਕਿਨ ਇਸ ਵਾਰ ਇਸ ਵਾਰ ਲੱਗਦਾ ਬਾਰਿਸ਼ ਲੇਟ। ਹੋ ਗਈ ਹੈ ਕਿਉਂਕਿ ਸਾਡੇ ਮ ਐਸ ਪਾਸੇ ਤੇ ਬਾਰਿਸ਼ ਜਲਦੀ ਆਉਂਦੀ ਹੈ। ਪਟਿਆ ਸ ਵ ਲੇਟ ਹੈ
ਪਰ ਮੈਨੂੰ ਲੱਗਦਾ ਹੈ ਕਿ ਜਦ ਬਾਰਿਸ਼ ਆ ਜਾਏਗੀ। ਆਹ ਲੇਟ ਆਉਂਦੀ ਹੈ ਇਸ ਵ ਇਸ ਵਾਰੀ ਹੈਗੀ ਲੇਟ ਬਟ ਬਾਰਿਸ਼ ਆਉਣ ਤੋਂ ਬਾਅਦ ਵੀ ਮੌਸਮ ਇਹੋ ਜਿ ਜਿਹਾ ਰਹਿਣਾ ਹੈ ਵ ਗਰਮੀ ਵੱਧੇਗੀ ਕੱਟੇਗੀ ਨਹੀਂ ਹਾਂ।
ਬੱਚੇ ਠੀਕ ਨੇ।
ਹਾਂਜੀ ਹਾਂਜੀ ਵਧੀਆ ਸਭ ਵਧੀਆ ਤੁਸੀਂ ਦੱਸੋ। ਤੁਹਾਡੇ ਬੱਚੇ ਹਾਂਜੀ ਹਾਂਜੀ ਸਭ ਠੀਕ ਠਾਕ। ਬੱਚੇ ਕਿਹੜੀ ਜਮਾਤ ਚ ਪਹੁੰਚ ਗਏ ਨੇ।
ਬਸ ਮੇਰਾ ਬੇਟਾ ਮਲਬ ਏਟ ਤੇ ਵੇ ਰ ਬਿਟਿਆ ਮੇਰੀ ਕੇਜੀ ਟੂ ਤੇ ਵੇ
ਉਹ ਨਾ ਮੇਰਾ ਬੜਾ ਵਾਲਾ ਬੇਟਾ ਅੱਠਵੀਂ ਕਲਾਸ ਚ ਹੈ ਤੇ ਛੋਟਾ ਵਾਲਾ ਬੇ ਛੱਟੀ ਕਲਾਸ ਚ।
ਬੜਾ ਏਸ਼ ਗੈਪ ਘੱਟ ਹੋਇਆ।
ਹਾਂਜੀ, ਹਾਂਜੀ।
ਮੇਰੇ ਵਿੱਚ ਐਕਚੁਲੀ ਏਜ ਗੈਪ ਬੜਾ ਜ਼ਿਆਦਾ ਹੋ ਗਿਆ ਨਾ ਤਾਂ ਕਰਕੇ।
ਹ ਨਹੀਂ ਸਹੀ ਹੈ ਹੁਣ ਤੁਹਾਨੂੰ ਜ਼ਿਆਦਾ ਟੇਕ ਕੇਅਰ ਨਹੀਂ ਕਰਨੀ ਪੈਂਦੀ ਹੋਗੀ ਹਾਂਜੀ ਹਾਂਜੀ ਸਭ ਠੀਕ।
ਹਾਂ ਅਗਰ ਵੱਡਾ ਬੱਚਾ ਜ਼ਿਆਦਾ ਵੱਡਾ ਚ ਫ
ਹਾਂਜੀ ਉਹ ਦੇਖ ਲੈਂਦਾ ਹੈ। ਹਾਂ ਮੇਰੇ ਚ ਦੋਨੋ ਸੇਮ ਇੱਕੋ ਜਿਹੇ ਨੇ।
ਹਾਂ ਦੋਨਾਂ ਨੂੰ ਦੇਖਣਾ ਪੈਂਦਾ।
ਜਦੋਂ ਲੜਦੇ ਵੀ ਬਹੁਤ ਨੇ। ਖੇਡਦੇ ਵੀ ਸਾਥ ਨੇ ਲੇਕਿਨ ਲੜਦੇ ਵੀ ਬਹੁਤ ਨੇ।
ਪਰ ਚਲੋ ਠੀਕ ਹੈ ਬਟ ਇੱਕੋ ਨਾਲ ਫ੍ਰੀ ਹੋ ਗਏ ਤੁਸੀਂ। ਹਨਾ ਇੱਕੋ ਨਾਲ ਫ੍ਰੀ ਹੋ ਗਏ ਔਰ ਮੇਰਾ ਫਿਰ ਫਿਰ ਸਟਾਰਟਅਪ ਲੇਕਿਨ ਠੀਕ ਕੋਈ ਗੱਲ ਨੀ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਜਿਵੇਂ ਪਹਿਲੇ ਨੂੰ ਹੈਂਡਲ ਕੀਤਾ। ਹੁਣ ਦੁਬਾਰਾ ਇਹਨੂੰ ਹੈਂਡਲ ਕਰੋ। ਲੇਕਿਨ ਹੋ ਜਾਂਦਾ, ਹੋ ਜਾਂਦਾ, ਮੈਨੇਜ।
ਨਹੀਂ ਵੱਡਾ ਵਾਲਾ ਕਰ ਲੈਂਦਾ ਹੋਏਗਾ। ਹੁਣ ਤੇ ਹਾਂ। ਬਸ ਸ਼ੁਰੂ ਤੋਂ ਸ਼ੁਰੂ ਕਰਨਾ ਪੈ ਰਿਹਾ। ਸ਼ੁਰੂ ਤੋਂ
ਹਾਂ- ਹਾਂ- ਹਾਂ ਲੇਕਿਨ ਹੋ ਜਾਂਦਾ। ਕਿਉਂਕਿ ਵੱਡਾ- ਵੱਡਾ ਹੋ ਗਿਆ ।ਉਹਨੂੰ ਜ਼ਿਆਦਾ ਤੱਕ ਣਾ ਨੀ ਪੈਂਦਾ।
ਹਾਂ, ਇਹ ਤੇ ਹੈਗਾ।
ਹਾਂ। ਉਹਨੂੰ ਤੱਕਣਾ ਨੀ ਪੈਂਦਾ। ਉਹਨੂੰ ਆਪਣੇ ਹਿਸਾਬ ਮੈਨੇਜ ਕਰ ਲੈਂਦਾ ਵ।
ਆਹੋ ਹੋਰ ਕੌਣ -ਕੌਣ ਹੈ ਤੁਹਾਡੇ ਘਰ?
ਹੋਰ ਮੌਸਮ ਦਾ ਸੁਣਾਓ, ਮੌਸਮ ਦਾ ਹਾਲ ਦੱਸੋ? ਗੁਰਦੁਆਰੇ ਵਗੈਰਾ ਤੋਂ ਤੁਹਾਡੇ ਉੱਥੇ ਕਿੰਨੀ ਦੂਰ ਹੈ?
ਅਹ ਸਾਡੀ ਨੇੜੇ ਕਾਲੋਨੀ ਚ ਹੈਗਾ। ਸਿੰਘ ਸਭਾ ਗੁਰਦੁਆਰਾ ਜਿਹੜਾ ਕਾਲੋਨੀ ਵਾਲਾ ਗੁਰਦੁਆਰਾ ਹੁੰਦਾ। ਉਹੀ ਹੈਗਾ। ਸਾਡੀ ਕੋਲੋਨੀ ਵਿਚ ਵੀ, ਨੇੜ ਹੈ। ਵਾਕਿੰਗ ਡਿਸਟੈਂਸ ਤੇ ਹੈਗਾ ਤੇ, ਜਾਂਦੇ ਹ ਅਸੀਂ ਬਟ ਰੋਜ਼ ਨਹੀਂ ਜਾ ਪਾਉਂਦੇ। ਪ ਹਾਂ ਚੱਕਰ ਲੱਗਦਾ ਰਹਿੰਦਾ ਹੈ। ਤੁਸੀਂ ਦੱਸੋ ਤੁਹਾਡਾ
ਹਾਂ। ਸਾਡਾ ਵੀ ਨੇੜੇ ਹੀ ਹੈ ਗੁਰਦੁਆਰਾ ਵਗੈਰਾ ਮਿਲ ਪੈਂਦਾ। ਹਾਂਜੀ। ਸਾਡੇ ਵੀ ਇੱਥੇ ਉਹੀ ਉਹੀ- ਉਹੀ- ਉਹੀ- ਉਹੀ ਗੁਜ਼ਾਰਾ ਔਰ ਤੁਹਾਡੇ ਉੱਥੋਂ ਦੂਰ- ਦੂਰ ਪੈਂਦੇ ਹੋਣੇ ਨੇ। ਅੱਛਾ ਜੀ।
ਕੱਲ ਨੀ ਵਾਲਾ ਗੁਦਵਾਰਾ ਉਹੀ ਪਾਸ ਪੈਂਦਾ। ਬਾਕੀ ਸਾਡੇ ਦੂਰ ਪੈਂਦੇ ਨੇ।
ਅੱਛਾ- ਅੱਛਾ- ਅੱਛਾ।
ਇੱਥੇ ਜਿਆਦਾ ਪੰਜਾਬੀ ਨੀ ਰਹਿੰਦੇ ਨਾ। ਸਾਡੇ ਆਸ ਪਾਸ ਜ਼ਿਆਦਾ ਪੰਜਾਬੀ ਨਹੀਂ ਰਹਿੰਦੇ। ਨਹੀਂ ਜ਼ਿਆਦਾ ਪੰਜਾਬੀ ਨਹੀਂ ਹੈਗੇ।
ਮਤਲਬ, ਅੱਛਾ। ਉਸ ਪਾਸੇ ਪੰਜਾਬੀ ਘਾਟ
ਹਾਂਜੀ ।ਹੋਰ ਬਥੇਰੇ ਲੋਕ ਨੇ ਅਲੱਗ -ਅਲੱਗ ਰਿਲੀਜ਼ਨ ਦੇ ।ਹਾਂਜੀ। ਹਾਂਜੀ। ਮੋਲੇ ਪੰਜਾਬੀ ਨੇ, ਗੁਜਰ ਵੀ ਹੈਗੇ ਨੇ ਬਹੁਤ ਲੋਕ ਨੇ ਗੁਜਰ ਵੀ ਹੈਗੇ ਨੇ, ਪੰਜਾਬੀ ਵੀ ਹੈਗੇ ਨੇ, ਬਟ ਘੱਟ ਨੇ
ਅੱਛਾ- ਅੱਛਾ- ਅੱਛਾ -ਅੱਛਾ ਤੇ ਸਾਡੇ ਇੱਥੇ ਤੇ ਪੰਜਾਬੀ ਹੈ ਨੇ। ਕਾਫੀ ਅੱਛੀ ਯੂਨਿਟੀ, ਵਧੀਆ। ਮਨ ਲੱਗਿਆ ਰਹਿੰਦਾ ਹੈ। ਕਿਉਂਕਿ ਬੜੀ ਵੱਡੀ ਜਗ੍ਹਾ ਨਹੀਂ ਹੈ। ਠੀਕ ਹੈ। ਮਤਲਬ ਇਨਾ ਵੱਡਾ ਨਹੀਂ ਹੈ। ਵਾਸ ਚ ਨਹੀਂ ਹੈ ਬਟ ਅੱਛਾ।
ਹਾਂ। ਫਿਰ ਵੀ ਸਾਡੇ ਹਾਂਜੀ। ਹਾਂ, ਉਹੀ ਨਾ ਜ ਇੱਥੇ ਪੰਜਾਬੀ ਲੋਕ ਜ਼ਿਆਦਾ ਹੋਣਗੇ। ਫਿਰ
ਬਸ ਜਿੱਥੇ ਮਨ ਲੱਗ ਜਾਏ। ਜਿੱਥੇ ਹੋ ਜਾਏ, ਆਪਣਾ ਪਰਿਵਾਰ ਬਣ ਜਾਏ।
ਹਾਂਜੀ।
ਬਸ ਉਹ ਜ਼ਿਆਦਾ ਮੈਟਰ ਕਰਦਾ। ਹੈਗੀ ਨਹੀਂ।
ਹਾਂ। ਇਹ ਤੇ ਹੈ।
ਹਾਂ, ਕੀ ਕਰਦੇ ਨੇ ਵੀਰ ਜੀ।
ਅਹ ਖੁਦ ਦਾ ਬਿਜਨਸ ਹੈਗਾ।
ਅੱਛਾ ਜੀ। ਅੱਛਾ- ਅੱਛਾ- ਅੱਛਾ ਜੀ। ਅੱਛਾ ਜੀ। ਹੋਰ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਏ
ਹੋਰ ਤੇ ਕੋਈ ਨੀ ਹੈਗਾ। ਲਾਈਕ ਅਹ ਸੱਸ- ਸੁਰ ਜੀ ਹਾਂਜੀ। ਨਿਊਕਲੀਅਰ ਫੈਮਲੀ ਉਹ ਹੈਗੇ ਨੀ। ਉਹ ਸਭ ਨੂੰ ਪਿਆਰੇ ਹੋ ਗਏ। ਹਾਂਜੀ। ਹੋ ਗਿਆ ਕਾਫੀ ਟਾਈਮ ਤੇ ਹੁਣ ਅਸੀਂ ਇਕੱਲੇ ਰਹਿੰਦੇ ਆ।
ਅੱਛਾ- ਅੱਛਾ- ਅੱਛਾ- ਅੱਛਾ ਹਾਂ। ਨਹੀਂ ਮੇਰੀ ਤੇ ਜੋਇੰਟ ਫੈਮਲੀ ਹੈ।
ਜੋਇੰਟ ਬੈਫਿਟ ਤੇ ਤੁਹਾਨੂੰ ਮਦਦ ਮਿਲ ਜਾਂਦੀ ਹੋਏਗੀ। ਤੁਹਾਡੇ ਬੱਚਿਆਂ ਲਈ
ਹਾਂ, ਉਹ ਗੱਲ ਤੇ ਹੈ। ਕਿਵੇਂ ਵੱਡੇ ਹੋ ਗਏ ਪਤਾ ਹੀ ਨਹੀ ਚਲੀਆਂ?
ਹਾਂ ਅ ਸਾਨੂੰ ਨਿਊਕਲੀਅਸ, ਨਿਊਕਲੀਅਸ ਪ੍ਰੋਬਲਮ ਬਹੁਤ ਰਹਿੰਦੀ ਹੈ। ਨਿਊਕਲੀਅਸ ਸਾਨੂੰ ਮੁਸ਼ਕਿਲੁੰ
ਹਲੇ ਸਭ ਕੁਛ ਜੋ ਕਰਨਾ ਹੈ, ਖੁਦ ਕਰਨਾ ਹੈ, ਖੁਦ ਮੈਨੇਜ ਕਰਨਾ ਹੈ ਔਰ ਇੱਥੇ ਕੀ ਹੈ ਕਿ ਚਲੋ ਮਿਲ ਜੁਲ ਕੇ ਹੋ ਜਾਂਦਾ। ਮੈਨੂੰ, ਸਹੀ ਦੱਸਾ ਤੇ ਮੈਨੂੰ ਖੁਦ ਨੂੰ ਪਤਾ ਹੀ ਨਹੀਂ ਚਲਿਆ ਕਿ ਮੇਰੇ ਬੱਚੇ ਕਿਵੇਂ ਵੱਡੇ ਹੋ ਗਏ। ਨਾ ਮੈਨੂੰ ਮੇਰੀ ਬਿਟੀਆਂ ਵਾਸਤੇ ਪਤਾ ਚੱਲਿਆ, ਨਾ ਵੱਡੇ ਬੇਟੇ ਵਾਸਤੇ ਪਤਾ ਚੱਲਿਆ।
ਐ ਬਹੁਤ ਵੱਡਾ ਫ਼ਰਕ ਹੈਗਾ ਨਿਊਕਲੀਅਰ ਫਮਲੀ ਚ
ਬਹੁਤ- ਬਹੁਤ -ਬਹੁਤ ਫ਼ਰਕ ਸਹੀ ਗੱਲ ਏ। ਬਹੁਤ ਦੇਖੋ ਐਡਵਾਂਟੇਜਿਸ ਤੇ ਹੈ ਨੇ
ਹਾਂਜੀ।
ਸੁਖ ਤੇ ਬੜਾ ਹੈ ਐਸਾ ਨਹੀਂ ਹੈ।
ਉਹੀ ਹੈਗਾ। ਕੁਛ ਨਾ ਕੁਛ, ਕੁਛ ਨਾ ਕੁਛ, ਕੁਛ ਨਾ ਕੁਛ ਹੁੰਦਾ ਹੀ ਹੈ।
ਹਾਂ। ਸਹੀ ਗੱਲ ਹੈ। ਠੀਕ ਹੈ, ਕੋਈ ਦਿੱਕਤ ਨਹੀਂ ਹੈ, ਸਭ ਕੁੱਛ ਚੱਲਦਾ ਹੈ। ਕਿ ਨਹੀਂ
ਮੈਂ ਆਪ ਜੋਇੰਟ ਫੈਮਿਲੀ ਚ ਰਹਿਣਾ ਬਹੁਤ ਪਸੰ ਕਰਦੀ ਹਾਂ, ਕਿਉਂਕਿ ਮੈਂ ਜੋਇੰਟ ਫੈਮਿਲੀ ਚੋ ਆਈ ਆਂ ਨਾ ਮੇਰੇ ਮਮੀ ਪਾਪਾ ਹੋਏ ਨਾ, ਜੋਇੰਟ ਫੈਮਿਲੀ ਚ ਤੇ ਮੈਂ ਮਾਂ- ਪਿਓ, ਚਾਚਾ- ਚਾਚੀ ਸਾਰੇ ਅਸੀਂ ਇਕੱਠੇ ਰਹਿੰਦੇ ਹਾਂ। ਸਹੀ ਗੱਲ ਹੈ। ਹੁਣੇ ਤੱਕ ਮੈਨੂੰ ਲੱਗਦਾ ਹੈ, ਕਿ ਇਕੱਲੇ ਕੱਲੇ ਆਹੋ ਉਹਨੇ ਤੱਕ ਲੱਗਦਾ ਮੈਨੂੰ ਕੱਲੇ ਕੱਲੇ, ਮਤਲਬ ਰਹਿਣਾ ਪੈਂਦਾ ਹੈ
ਹੁਨ ਬੱਚੇ ਵੱਡੇ ਹੋ ਗਏ। ਸਕੂਲ ਚਲੇ ਗਏ। ਹੁਨ ਅਸੀ ਕੀ
ਹੁਣ ਕੱਲੇ ਰਹਿ ਗਏ। ਉਹੀ ਤੇ ਟਾਈਮ ਨੀ ਪਾਸ ਹੁੰਦਾ। ਮੈਂ ਮੇਰੀ ਫੈਮਿਲੀ ਚ ਸਾਰੇ ਹੈਗੇ ਨੇ ਇਹ ਕੀ ਕਰਦੇ ਰਹਿਣਾ ਤੇ ਉੱਥੇ ਅਗਰ ਥੱਲੇ- ਥੱਲੇ -ਉੱਤੇ ਰਹਿੰਦੇ ਨੇ ਸਾਰੇ ਅਤੇ ਫਿਰ ਈਜ਼ਲੀ ਟਾਈਮ ਪਾਸ ਹੋ ਜਾਂਦਾ। ਐਵੇਂ ਹੀ ਸਾਡੇ ਪੜੋਸੀ ਵੀ ਚੰਗੇ ਨੇ।
ਤੇ ਤੁਸੀਂ ਕੱਲੇ ਹੋ?
ਤੇ ਐਹ
ਹਮ-ਹਮ ਮੁਸ਼ਕਿਲ ਹੋ ਜਾਂਦਾ ਆ। ਲੇਕਿਨ ਚਲੋ ਜਿਵੇਂ ਆਦਤ ਪੈ ਜਾਏ। ਧੀਰੇ- ਧੀਰੇ ਹੋ ਜਾਂਦਾ ਐ।
ਉਹ ਤੇ ਹੈ ਹੀ। ਸਾਡੇ ਪੜੋਸੀ ਵੀ ਚੰਗੇ ਨੇ ਗੱਲਬਾਤ ਹੁੰਦੀ ਰਹਿੰਦੀ ਹੈ। ਚਲੇ ਜਾਓ ਤੁਸੀਂ ਗੱਲ ਕਰਨ ਥੱਲੇ, ਬਟ ਉਹੀ ਨਾ ਅੱਜ ਕੱਲ ਇੰਨੀ ਗਰਮੀ ਹੈ। ਇੰਨਾ ਮੌਸਮ ਖਰਾਬ ਹੈ। ਮਨ ਹੀ ਨੀ ਕਰਦਾ ਘਰ ਚ ਬਾਹਰ ਨ
ਇੱਛਾ ਹੀ ਨੀ ਹੁੰਦੀ। ਘਰੋਂ ਨਿਕਲਣੇ ਦਾ ਮਨ ਨੀ ਕਰਦਾ। ਜਿਵੇਂ ਲੱਗਦਾ ਬਸ ਮਨ ਤੇ ਬੜਾ ਕਰਦਾ ਕਿ ਘੁੰਮਣ ਚਲੇ ਜਾਓ, ਇੱਥੇ ਚਲੇ ਜਾਓ, ਉੱਥੇ ਚਲੇ ਜਾਓ, ਲੇਕਿਨ ਹਮਮ ਜਿੱਥੇ ਜਾਓ, ਐਵੇਂ ਲੱ ਲੱਗਦਾ ਆਪਣਾ ਘਰ ਹੀ ਚੰਗਾ ਐ। ਆਪਣੇ ਘਰ ਹੀ ਬੈਠੇ ਰਹੋ ਚੁੱਪ- ਚਾਪ
ਉਹੀ ਤੇ ਪਹਿਲਾਂ ਤਾਂ
ਸਾਡੇ ਇੱਥੇ ਤੇ ਜਿਵੇਂ ਵਾਈਲਡ ਲਾਈਫ ਦਾ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਵਾਈਲਡ ਲਾਈਫ ਦਾ ਲਾਈਕ, ਹਾਂ। ਇਸ ਪਾਸੇ ਸਾਡੇ ਵਾਈਲਡ ਲਾਈਫ ਦਾ ਬਹੁਤ ਏ। ਤੇ ਉਹ ਬੜੇ ਸ਼ੌਕੀਨ ਨੇ ਸਭ ਲੋਕ ਐਵੇਂ ਘੁੰਮਨੇ ਫਿਰਨ ਦੇ
ਸਹੀ ਹੈ ਫਿਰ ਸਹੀ ਹੈ ਚੇਂਜ ਹੋ ਜਾਂਦਾ ਹੈ। ਹੋਣਾ ਚਾਹੀਦਾ ਹੈ। ਐਵੇਂ ਤਾ
ਨਹੀਂ ਹੋਣਾ ਤੇ ਚਾਹੀਦਾ ਹੈ। ਤਾਂ ਹੀ ਥੋੜਾ ਤਾਂ ਹੀ ਲਾਈਫ ਚੱਲ ਸਕਦੀ। ਇਹੋ ਕਰਨਾ ਮੁਸ਼ਕਿਲ, ਉਹੀ ਸ਼ਡਿਊਲ ਤੇ ਕਿਵੇਂ ਚੱਲੇਗੀ। ਹਾਂ- ਹਾਂ ਸਹੀ ਗੱਲ ਹੈ ਨਾ। ਨਹੀਂ, ਮੈਂ ਖੁਦ ਨੂੰ ਸੱਚੀ ਤੇ ਮੈਂ ਖੁਦ ਬੜੀ ਬੋਰ ਹੁੰਦੀ ਹਾਂ ਲਾਈਕ ਐਵੇਂ ਲੱਗਦਾ ਕਿ ਨਹੀ, ਜਿਵੇ ਜੁਇੰਟ ਫੈਮਿਲੀ ਹੋਣੇ ਤੋਂ ਬਾਅਦ ਵੀ ਐਵੇਂ ਲੱਗਦਾ ਕਿ ਯਾਰ ਕੁਛ ਕਰਨਾ ਚ ਕਰੀ ਦਾ, ਲਾਈਫ ਚ, ਹਾਂ। ਉਹ ਨਹੀਂ ਮੈਂਨੂੰ ਮੇਰੀ ਕੀ ਮਤਲਬ ਫਿਊਚਰ ਦਾ ਵੀ ਲਾਈਕ ਕਿ ਹਾਂ ਯਾਰ ਕੁਛ ਕਰੋ, ਕੁਛ ਕਰੋ, ਕੁਛ ਕਰੋ। ਐਵੇਂ ਵੱਲ ਹੁੰਦਾ। ਮੈਨੂੰ ਤੇ ਬਾਈ ਬੜਾ ਸ਼ੌਕ ਬਹੁਤ, ਲਿਟਰਲੀ
ਮੈਨੂੰ ਖੁਦ ਮੈਂ- ਮੈਂ ਖੁਦ ਜੋਬ ਕਰਦੀ ਸੀ। ਫਿਰ ਪਹਿਲੇ ਕਰਦਾ ਸੀ। ਫਿਰ ਛੱਡਦੀ ਹੁਣ ਘਰ ਬੱਚੇ ਨੇ ਹਾਂ।
ਅੱਛਾ। ਹਾਂ, ਸਹੀ ਗੱਲ ਹੈ। ਐਵੇਂ ਪਹਿਲੇ ਮੈਂ ਵੀ ਕਰਦੀ ਸੀ। ਬਟ ਹਾਂ। ਯਾਰ ਉਹ ਤੇ ਹੈ ਬਟ ਇੱਕ ਟਾਈਮ ਤੋਂ ਬਾਅਦ ਐਵੇਂ ਲੱਗਦਾ ਕਿ ਨਹੀਂ ਯਾਰ ਸਾਡਾ ਫਿਊਚਰ ਵੀ ਮੈਟਰ ਕਰਦਾ। ਸਾਡੇ ਵੀ ਤੇ ਕੁਛ ਡਰੀਮਸ ਨੇ
ਉਹ ਤੇ ਹੈਗਾ।
ਹਾਂ ਬਸ ਐਵੇਂ ਠੀਕ ਹੈ ਫੈਮਿਲੀ ਬੱਚੇ ਯੇ ਵੋ ਜੱਦ ਬੱਚੇ ਵੱਡੇ ਹੋ ਜਾਂ ਮੈਂ ਬਸ ਉਸ ਸਮੇਂ ਰਲਾਈਜ਼ ਹੁੰਦਾ ਯਾਰ, ਹੁਣ ਆਪਣੇ ਵਾਸਤੇ ਕੀ ਕੀਤਾ।
ਉਹ ਤੇ ਹੈ ਬਟ ਛੋਟੇ ਉੱਤੇ ਮੈਨੇਜ ਕਰਨਾ ਮੁਸ਼ਕਿਲ ਨੀ ਹੁੰਦਾ। ਜੌਬ
ਹਾਂਜੀ, ਹਾਂ ਬਟ ਉਹ ਤੇ ਹੈ ਉਹ ਦੇਖੋ ਉਹ ਜੋਬ ਨਾਲ ਬੱਚ ਤੇ ਮੈਨੇਜ ਕਰਨਾ ਤੇ ਬੜਾ ਮੁਸ਼ਕਿਲ ਏ।
ਮੈਂ ਮੇਰੀ
ਜੋਬ ਨਾਲ ਬੱਚੇ ਮੈਨੇਜ ਕਰਨਾ ਬਹੁਤ ਮੁਸ਼ਕਿਲ ਐ ਲੇਕਿਨ ਐਵੇਂ ਠੀਕ ਐ। ਥੋੜਾ ਸਾ ਬ੍ਰੇਕ, ਉਸ ਤੋਂ ਬਾਅਦ ਨਾ ਜਦ ਬੱਚੇ ਵੱਡੇ ਜਾਂਦੇ ਨੇ ਨਾ ਫਿਰ ਰੀਅਲਾਈਜ਼ ਹੁੰਦਾ ਕਿ ਨਹੀਂ ਯਾਰ ਨਹੀਂ ਯਾਰ।
ਮੈਂ ਮੇਰੀ ਪਹਿਲੀ ਜੋਬ ਕੀਤੀ ਸੀ, ਜੱਦ ਮੇਰਾ ਬੱਚਾ ਇੱਕ ਸਾਲ ਦਾ ਸੀ। ਤੇ ਕਰਚ ਤੋਂ ਪਾ ਕੇ ਮੈਂ ਜੋਬ ਕੀਤੀ ਸੀ। ਮੈਂ ਕਰਚ ਚ ਪਾਇਆ ਸੀ। ਕਰਚ ਪਾਇਆ ਸੀ, ਦਿਨ ਜੋਬ ਕਰਦੀ ਸੀ। ਫੇਰ ਉਹਦੋਂ ਬਾਅਦ ਥੋੜੇ ਟੇਮ ਕੀਤੀ, ਫਿਰ ਛੱਡ ਦਿੱਤੀ। ਤੇ ਦੂਜਾ ਬੱਚਾ ਵੀ ਹੋ ਗਿਆ, ਫਿਰ ਛੱਡ ਦਿੱਤੀ ਦੋਨਾਂ ਚ ਏਜ ਗੈਪ ਕੰਮ ਹੈਗਾ ਤੇ ਘੱਟ ਏਜ ਗੈਪ ਦੇ ਵਾਸਤੇ ਆ, ਫੇਰ ਮੈਨੂੰ ਕੇਅਰ ਵੀ ਜ਼ਿਆਦਾ ਕਰਨੀ ਪੈਂਦੀ ਸੀ।
ਸਹੀ, ਸਹੀ, ਸਹੀ ਗੱਲ ਨਹੀਂ ਸਹੀ ਐ ਯਾਰ ਉਸ ਸਮੇਂ ਫਿਰ ਐਵੇਂ ਲਗਦਾ ਕਿ ਫੈਮਿਲੀ ਪਹਿਲੇ, ਸਭ ਕੁਛ ਬਾਅਦ ਉਹਨਾਂ ਨੂੰ ਸੈਂਟ ਕਰ ਲਈਏ ਦੇਨ ਦੇਖਾਂਗੇ।
ਹਾਂ, ਉਹ ਇਹ ਵੀ ਇੱਕ ਰੀਜ਼ਨ ਹੈਗਾ ਤੇ ਦੂਜਾ ਰੀਜ਼ਨ ਇਹ ਵੀ ਹੈਗਾ ਕਿ ਮੁਸ਼ਕਿਲ ਹੋ ਜਾਂਦਾ। ਜ਼ਿਆਦਾ ਮਤਲਬ ਹੋ ਨੀ ਪਾਂਦਾ, ਦੋ ਬੱਚੇ ਇਕੱਠੇ ਤੇ ਦੋਨਾਂ ਚ ਏਜ ਗੈਪ ਘੱਟ ਸੀ ਬਟ ਹੈਗਾ ਤੇ ਸੀ ਨਾ ਹਾਂ ਕਿਉਂਕਿ ਦੋਨੋ ਦਾ ਹਾਂ
ਕਰ ਤੇ ਤੁਹਾਨੂੰ ਦੂਜਾ, ਉਸ ਤੋਂ ਬਾਅਦ ਕੁਛ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਨਾ
ਹਾਂ ਉਹੀ ਤੇ
ਠੀਕ ਐ। ਕੁਛ ਨੀ ਹੁੰਦਾ, ਸਭ ਚਲਦਾ ਰਹਿੰਦਾ। ਸਭ ਠੀਕ ਏ, ਮੈਂ ਤੇ ਕਹਿੰਦੀ ਹਾਂ ਜਿਵੇਂ, ਜਿਵੇਂ ਚੱਲ ਰਿਹਾ ਹੋਵੇਂ ਠੀਕ ਹੈ।
ਤੇ ਬਸ ਵਹੀ ਆ ਓਕੇ ਜੀ, ਓਕੇ ਜੀ। ਚੰਗਾ, ਵਾਹਿਗੁਰੂ ਦੀ ਫਤਿਹ।